ਹੈਲੋ। ਹੈਲੋ।
ਹੈਲੋ ਹਾਂਜੀ ਸਸਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ?
ਵਧੀਆ। ਤੁਸੀਂ ਸੁਣਾਓ?
ਹਾਂ ਸਭ ਠੀਕ ਐ। ਹੋਰ ਤੁਹਾਡੇ ਘਰ ਸਭ ਠੀਕ ਏ?
ਹਾਂਜੀ। ਸਭ ਠੀਕ ਨੇ ਵਧੀਆ।
ਅੱਛਾ ਹੋਰ
ਹੋਰ ਸੁਣਾਓ? ਕੁਛ ਨੀ ਬਸ ਓ ਕਮੀਜ਼ ਸਿਲਿਆ ਸੀ। ਓ ਸੀ ਕੇ ਬੈਠੇ ਹੋਏ ਸੀ ਬਸ ਤਰਪਾਈਆਂ ਰਹਿ ਗਈਆਂ ਕਰਨੀਆਂ।
ਅੱਛਾ। ਆਪੇ ਸੀ ਲੈਂਦੇ ਹੋ?
ਹਾਂਜੀ ਨਹੀਂ ਵੋਟੀ ਨੇ ਸੀਤਾ।
ਅੱਛਾ- ਅੱਛਾ। ਕੋਟਨ ਦਾ? ਅੱਛਾ- ਅੱਛਾ।
ਬਸ ਓ ਵੋਹਟੀ ਨੇ ਸੀਤਾ ਸੀ। ਹੁੱਣ ਤਰਪਾਈਆਂ ਰਹਿ ਗਈਆਂ। ਕੋਟਨ ਦੇ ਸੀ। ਗਰਮੀ ਬੜੀ ਏ ਤੇ ਹੋਰ ਪੀਸ ਲਿਆਂਦੇ ਸੀ। ਹਾਂਜੀ ਕੋਟਨ ਨੂੰ ਤੇ ਕਰ ਲਈਦੀਆਂ ਜੇ ਦੂਸਰਾ ਹੋ ਫੇਰ ਕਰਾ ਲਈਦੀਆਂ ਨੇ।
ਅੱਛਾ‌। ਉੱਥੇ ਕੀ ਰੇਟ ਹੈ ਤੁਰਪਾਈ ਦਾ?
ਇੱਥੇ ਤੇ ਕੱਚਾ ਕਰਕੇ ਦਿੰਨੇ ਆਂ ਵੀਹ ਰੁਪਈਏ।
ਅੱਛਾ।
ਹਮ ਇਹੀਓ ਚੱਲਦੇ ਪਏ ਅ। ਇਹੀਓ ਰੇਟ ਹੈ ਸਾਰੀ ਜਗ੍ਹਾ ਤੇ ਤੁਰਪਾਈ ਦਾ। ਵੈਸੇ ਤੁਰਪਾਈਆਂ ਫਿਰ ਕਿਸੇ ਟਾਈਮ ਘੱਟ ਵੀ ਹੁੰਦੀਆਂ ਲੈਸਾਂ ਲੱਗ ਜਾਂਦੀਆਂ ਨਾ
ਹਾਂਜੀ-ਹਾਂਜੀ।
ਤੇ ਫੇਰ ਘੱਟ ਵੀ ਹੁੰਦੀ ਐ ਪਰ ਉਹਨੇ ਆਪਣੇ ਵੀਹ ਰੁਪਏ ਲੈਣੇ ਹੀ ਲੈਣੇ ਨੇ।
ਆਹ ਲੈਣੇ ਈ ਲੈਣੇ। ਹਾਂਜੀ ਹਾਂ‌।
ਹਾਂ ਚਾਹੇ ਜਿੱਥੇ ਮਰਜ਼ੀ ਲੈਸ ਹੋਵੇ, ਜੋ ਮਰਜ਼ੀ ਹੋਵੇ ਉਹਨੇ ਲੈਣੇ ਹੀ ਆ
ਹਮ।
ਅੱਜ ਕੱਲ੍ਹ ਲੈਸਾਂ ਜ਼ਿਆਦਾ ਲੱਗਦੀਆਂ ਪਈਐ।
ਹਾਂਜੀ-ਹਾਂਜੀ।
ਹਾਂ।
ਹੋਰ ਸੁਣਾਓ?
ਚਲੋ ਹੋਰ ਹੋ ਗਈ ਰੋਟੀ ਪਾਣੀ ਤੁਹਾਡੇ?
ਹਾਂਜੀ ਰੋਟੀ ਪਾਣੀ ਹੋ ਗਈ।
ਅੱਛਾ ਕੀ ਬਣਾਇਆ ਸੀ ਅੱਜ?
ਵੈਸੇ ਤਾਂ ਕਰੇਲੇ ਬਣਾਏ ਸੀ। ਉਹ ਬੱਚੇ ਖਾਂਦੇ ਨੀ
ਅੱਛਾ- ਅੱਛਾ।
ਤੇ ਉਹਦੀ-ਉਹਦੀ ਮੰਮੀ ਨੇੇ ਵੇਸਣ ਵਾਲਾ ਆਟਾ ਗੁੰਣਤਾ ਸੀ। ਕਹਦੀ ਮੰਮੀ ਵੇਸਣ ਵਾਲੀ ਰੋਟੀ ਬਨਾ ਦੋ ਅੰਬ ਨਾਲ ਖਾ ਲੈਨਗੇ
ਅੱਛਾ ਅੱਛਾ ਹਾਂ ਓ ਸਵਾਦ ਲੱਗਦੀ ਏ।
ਹਾਂਜੀ ਬੋਤ ਸਾਰੇ ਪਿਆਜ ਵੇਸਨ ਜਾਦਾ ਪਾ ਕੇ ਨਾ ਫੇਰ ਓ ਰੋਟੀ ਬਨਾਈ ਸੀ ਓ ਖਾਧੀਆ ਨੇ ਹੁਨ ਵੈਸੇ ਦਹੀ ਪਈ ਸੀ ਕਰੇਲੇ ਸੀ ਖਾਂਦੇ ਨੀ ਕਰੇਲੇ ਬੱਚੇ
ਹਮ ਕੇਂਦੇ ਨੇ ਦਹੀ ਨਾਲ ਕਰੇਲੇ ਨੀ ਖਾਨੇ ਚਾਈਦੇ
ਅੱਛਾ ਜੀ ਕਯੋ
ਹਾਂ ਕੇਂਦੇ ਨੇ ਬਈ ਦਹੀ ਕਰੇਲਆ ਨਾਲ ਕੱਚੀ ਲੱਸੀ ਪੀਆ ਕਰੋ
ਅੱਛਾ।
ਹਮ।
ਬੇਟਾ ਤੇ ਫੇਰ ਦਹੀ ਨਾਲ ਈ ਲੈ ਕੇ ਜਾਂਦਾ ਨਾ ਬੈਂਕ
ਅੱਛਾ ਅੱਛਾ।
ਹਾਂਜੀ।
ਚਲੋ।
ਹੋਰ ਤੁਸੀ ਕੀ ਬਨਾਆ ਸੀ?
ਹਾਂ ਅਸੀਂ ਅੱਜ ਅਰਬੀ ਬਨਾਈ ਸੀ
ਹਾਂਜੀ ਅਸੀ ਮੈਂ ਵੀ ਅਰਬੀ ਬਨਾਨੀ ਸੀ ਲਿਆਂਦੀ ਹੋਈ ਏ ਤੇ ਮੈਂ ਕਯਾ ਕੇਲ ਕਰੇਲੇ ਖਰਾਬ ਹੋ ਜਨਗੇ
ਅ
ਫੇਰ ਮੈਂ ਤਾਂ ਕਰੇਲੇ ਬਨਾਏ ਸੀ
ਹਮ।
ਕੱਲ ਅਰਬੀ ਬਨਾਵਾਂਗੇ
ਹਮ।
ਹੋਰ ਸੁਨਾਓ
ਹਾਂ।
ਹਾਂਜੀ ਹਾਂ ਮੈਂ ਨਾ ਨਮਕੀਨ ਬਨਾਈ ਸੀ ਚਨੇ ਦੀ ਦਾਲ ਦੀ ਹਾਂਜੀ। ਅੱਬਰ ਆਈ ਸੀ ਪੇਲੀ ਵਾਰ ਦਾਦੀ।
ਅੱਛਾ। ਕਿਸ ਤਰਾਂ ਬਨਾਈ?
ਬਸ ਓ ਚਨੇ ਦੀ ਦਾਲ ਮਤਲ ਜਿੰਨੀ ਲੈਨੀ ਲੈ ਕੇ ਪਿਓ ਲਓ ਰਾ ਤੋ ਕੇ ਦਾਦੀ ਦੋ ਚਾਰ ਬੰਦੇ ਲੈਨੇ ਆ। ਓ ਫੇਰ ਬਸ ਰਾਤੀ ਧੋ ਕੇ ਪਿਓ ਦੋ ਵਿੱਚ ਸੋਡਾ ਪਾ ਦੋ ਥੋੜਾ ਮਿੱਠਾ।
ਅੱਛਾ।
ਬਸ ਮਿੱਠਾ ਸੋਡਾ ਪਾ ਕੇ ਰਾਤੀ ਪਿਓ ਕੇ ਰੱਖਦੋ ਫੇਰ ਸਵੇਰੇ ਔਨੂੰ ਛਾਨਨੇ ਚ ਪਾ ਲੋ।
ਅੱਛਾ। ਧੋਨੀ ਨਈ ਦੁਬਾਰਾ?
ਪਾ ਦੋ ਸਾਰਾ ਛਾਨਨੇ ਚ ਪਾ ਕੇ ਨਾ ਫੇਰ ਪਾਨੀ ਚ ਧੋਲੋ ਥੋੜੀ। ਜੇੜਾ ਥੋੜਾ ਮਿੱਠਾ ਸੋਡੇ ਦਾ ਹੁੰਦਾ ਐ।
ਅੱਛਾ।
ਬਸ ਬਸ ਚੁਕ।
ਅੱਛਾ। ਫੇਰ?
ਅੱਥੇ ਬੜੇ ਨੇ ਬਸ ਚੱਲ। ਹੋਰ ਆਹ ਬਸ ਛੋਲੇ ਦੀ ਦਾਲ ਭੇਂਓ ਕੇ ਫੇਰ ਧੋ ਲੇਆ।
ਅੱਛਾ।
ਛਾਨ ਕੇ। ਫੇਰ ਬਸ ਓ ਔਨੂੰ ਜਰਾ ਅ ਅ ਪੱਖੇ ਥੱਲੇ ਨਾ ਤੌਲੀਆ ਵਿਛਾ ਕੇ
ਅੱਛਾ।
ਤੋਲੀਆ ਵਿਛਾ ਕੇ।
ਅੱਛਾ।
ਪਾਲੇਆ। ਹੈਲੋ।
ਹੈਲੋ। ਅੱਛਾ ਪੱਖੇ ਥੱਲੇ ਸੁਕਾਨੀ ਏ?
ਕੱਟਿਆ ਗਿਐ। ਹੈਲੋ।
ਪੱਖੇ ਥੱਲੇ ਸੁਕਾਨੀ ਏ। ਹੈਲੋ।
ਹਾਂਜ ਪੱਖੇ ਥੱਲੇ ਪਾਣਾ ਤੌਲੀਏ ਤੇ ਨਾ ਪਾ ਕੇ ਪੱਖੇ ਥੱਲੇ ਪਾ ਦਉ ਅੰਦਰ।
ਅੱਛਾ ਅੱਛਾ।
ਔਦਾ ਪਾਣੀ ਸਾਰਾ ਆਠਰ ਜੇਗਾ ਨਾ। ਆਠਰ ਜੇਗੀ ਦਾਲ ਓ। ਫੇਰ ਔਨੂੰ ਤੇਲ ਚ ਤਲ ਲੋ।
ਅੱਛਾ।
ਫੇਰ ਔਨੂੰ ਤੇਲ ਦਿ ਤਲ ਲੋ ਫੇਰ ਤਲ ਕੇ ਮਤਲਬ ਤਲ ਵਿੱਚ ਪਾਵਾਂਗੇ ਨਾ ਪੈਲੇ ਤੇ ਉਬਲੇ ਓ ਤੇਲ ਉਬਲੇਗਾ ਉਛਲ ਤੇਲ।
ਅੱਛਾ।
ਥੋੜੀ ਜਈ ਪਾਓ ਫੇਰ ਫੇਰ ਓਨੂੰ ਆਪ ਅਪਣਾ ਫੇਰ ਹੋਲੀ ਘੱਟ ਘੱਟ ਵਾ ਤੇ ਤੇਜ਼ ਕਰ ਲੋ ਫੇਰ ਓਨੂੰ। ਫੇਰ ਹਲਾਈ ਜਾਣਾ ਹਲਾਈ ਜਾਣਾ ਓਨੂੰ ਫੇਰ ਫੇਰ ਓ ਨਾ ਤਲ ਜਦੋਂ ਭੁਜ ਤਲ ਜਾਏਗੀ ਨਾ ਫੇਰ ਓ ਉੱਪਰ ਆ ਜਾਂਦੀ ਏ ਦਾਲ। ਜਦੋਂ ਉੱਪਰ ਆ ਜੇਗੀ ਨਾ ਦਾਲ ਫੇਰ ਓ ਮਤਲਬ ਤਲ, ਆਪੇ ਈ ਆ ਜੇਗੀ ਹਲਾਂਦੇ ਰਹੋ ਨਾ ਓਨੂੰ। ਤਲਣ ਵੇਲੇ।
ਅੱਛਾ। ਫੇਰ ਹੋਰ
ਫੇਰ ਓਨੂੰ ਅਪਣਾ ਕੱਢ ਲੋ ਫੇਰ। ਓ ਓ ਪੇ ਪੇਪਰ ਤੇ ਪਾ ਦੋ। ਬਟਰ ਪੇਪਰ ਤੇ।
ਹਾਂ ਹਾਂ।
ਫਿਰ ਬਟਰ ਪੇਪਰ ਤੇ ਪਾ ਤੋ ਉਹਨੂੰ ਹਾਂ ਫਿਰ ਇਸ ਤਰਾ ਹੀਂ ਦੂਸਰੀ, ਦੂਸਰੀ ਪਾਲੋ ਫੇਰ
ਹਮ-ਹਮ।
ਫ ਇਸੇ ਤਰ੍ਹਾਂ ਹੀ ਪਾਈ ਜਾਂਣੀ ਹੈ ਦਾਲ ਸਾਰੀ ਫਰ ਬਸ ਫੇਰ ਉਹਨੂੰ ਪਾ ਕੇ ਕੇ ਫੇਰ ਉਹਨੂੰ ਕਾ ਗਰਮ-ਗਰਮ ਤੇ ਪਾਦੋ ਥੋੜਾ ਜਿਹਾ ਸੁੱਕਾ ਧਨੀਆ ਲਿਲੋ ਥੋੜਾ ਜਿਹਾ। ਜੀਰਾ ਲੈਲੋ ਥੋੜਾ ਅਮਚੂਰ ਪਾਾਲ ਲੋ ਵਿੱਚ ਚਾਟ ਮਸਾਲਾ ਪਾ ਲਉ ਥੋੜ੍ਹੀ ਖੰਡ ਪਾ ਲਉ ਵਿੱਚ
ਅੱਛਾ।
ਤੇ ਖੰਡ ਪਾਣੀ ਪਾਓ ਨਈ ਪਾਣੀ ਨਾ ਪਾਓ ਮਰਜ਼ੀ ਆਪ
ਆਛਾ ਛਾ।
ਹਾਂ ਬਸ ਐ ਫੇਰ ਮਸਾਲਾ ਪੀਸ ਮੈਰਚ ਪਾ ਲੋ ਲਾਲ ਦੇਗੀ ਬਸ ਫੇਰ ਓਨੂੰ ਪੀਸ ਕੇ ਫੇਰ ਉਪਰ ਧੂੜ ਦੋ ਗਰਮ ਮਤਲਬ ਜੋ ਲ ਬਣਾਣੀ ਦਾਲ ਉਹੋਂ ਹੀ ਧੂੜਨੀ ਐ ਕੀ ਉਦੋ ਦਾਲ ਨੂੰ ਤੇਲ ਹੁੰਦਾ ਨਾ ਲੱਗਾ ਫੇਰ ਹੋਰ ਲੱਗ ਜਾਂਦਾ ਨਾਲ ਠੰਡੀ ਹੋ ਕੇ ਨਾ ਓ ਉਹ ਖੁਸ਼ਕ ਹੋ ਜਾਂਦੀ ਏ, ਬਸ ਓਦੋਂ ਈ ਮਸਾਲਾ ਪਾ ਦੋ ਫੇਰ ਬਸ, ਬੜੀ ਸੋਆਦ ਬਣਦੀ ਐ ਰਾਜ ਹਾਂ।
ਚਲੋ ਮੈਂ ਵੀ ਫੇਰ ਮੈਂ ਵੀ ਬਣਾਵਾਂਗੀ ਫੇਰ ਤੇ।
ਹੂੰ ਮੈਂ ਤੇ ਸਾਰੇ ਬਣਾਏ ਈ ਚੀਟੇ ਛੋਲੇ ਬਣਾਏ ਸੀ। ਮੈ ਔ ਫੁੱਲੀਆਂ ਦੀ ਬਣਾਈ ਫੇਰ ਚਿੜਵੜੇਆਂ ਦੀ ਬਣਾਈ
ਅੱਛਾ
ਵੱਕਰੀ-ਵੱਕਰੀ ਬਣਾਈ ਸੀ।
ਊ
ਸੇਵੀਆਂ ਬਣਾਈਆਂ ਸੀ ਭੁਜੀਆ
ਅਛਾ।
ਓ ਮਸ਼ੀਨ ਬਣਾਈ ਮੰਗਈ ਨਾ ਓਨਲੈਨ
ਅਛਾ-ਅਛਾ।
ਤੇ ਦੇ ਛੇ-ਸੱਤ ਜਾਲੀਆਂ ਨੇ ਵੇਚ
ਅਛਾ।
ਵੱਕਰੀਆਂ-ਵੱਕਰੀਆਂ।
ਹੂੰ
ਫੇਰ ਭੁਜੀਆ ਈ ਵੀ ਬਨਾਈ ਸੀ ਮੈ।
ਅਛਾ।
ਹਾਂ ਫੇਰ ਫੁੱਲੀਆਂ ਦੀ ਬਣਾਈ ਮੈਂ ਫੁੱਲੀਆਂ ਦੀ ਮਤਲਬ ਪੈਲਾਂ ਮੌਫਲੀਆਂ ਗੀਰੀਆਂ ਮੋਫਲੀਆਂ ਤਾ ਲਈਆਂ
ਅਛਾ।
ਫੇਰ ਥੋੜੇ ਓ ਤਾਲੇ ਮਤਲਬ ਅਆ ਐ ਗਰੀ ਸੋ ਬਦਾਮ, ਐ ਕਾਜੂ, ਸੋਗੀ ਐ ਤੇ ਕੱਲ ਵੱਖਰੇ-ਵੱਖਰੇ ਤਾਲ ਲਏ
ਤੇਲ ਵੀਚ ਧੋਨੇ ਨੇ?
ਜੀਚ ਮਰਜੀ ਤੇ ਓ ਆਪਣੀ ਮਰਜ਼ੀ ਏ।
ਅਛਾ।
ਹਾਂ ਬਸ ਓ ਤਲ ਕੇ ਫੇਰ ਆਪਣਾ ਓ ਮੀਕਸ ਕਰ ਲੋ ਫੇਰ ਓ ਫੇਰ ਕੜਾਈ ਥੋੜੀ ਕੜਾਈ ਚ ਤੇਲ ਪਾ ਅਲ ਥੋੜੀ ਜੀ, ਤੇਲ ਚ ਥੋੜੀ ਦੇ ਤੇਲ ਚ ਫੇਰ ਓ ਵੇਚ ਫੁੱਲੀਆਂ ਵੀ ਪਾ ਦੋ
ਅਛਾ।
ਫੁੱਲੀਆਂ ਪਾ ਕੇ ਫੇਰ ਓਨੂੰ ਮੀਕਸ ਕਰ
ਅਛਾ
ਤਵੇ ਤੇ ਗੈਸ ਦੇ ਓਤੇ ਹੌਲੀ ਘੱਟ ਗੈਸ ਤੇ ਓ ਫੇਰ ਫੁਲੀਆਂ ਕੁਰਕਰੀਆਂ ਜੀਆਂ ਹੋ ਜਾਣੀਆਂ ਪੀਲੀਆਂ-ਪੀਲੀਆਂ ਹੋ ਜਾਣਗੀਆਂ।
ਅਛਾ
ਹਾਂ ਫੇਰ ਕਰ ਕੁਰਕੁਰੀ ਹੋ ਜਾ ਫੇਰ ਓਦੇ ਵਿੱਚ ਓ ਪਾ ਦੋ ਸਮਾਨ ਸਾਰਾ ਗਰੀਆਂ ਵਗੈਰਾ ਬਦਾਮ ਬਦੂਮ ਸਭ ਕੁਛ ਪਾ ਦੋ ਵਿਚ। ਜੇ ਖੰਡ ਪਾਣੀਏ ਪਾਲੋ ਮਰਜ਼ੀ ਏ ਪੀਸੀ ਹੋਈ ਖੰਡ।
ਹੂੰ ਹੂੰ ਚਲੋ ਮੈਂ ਵੀ ਬਣਾਵਾਂਗੀ।
ਹਾਂਜੀ-ਹਾਂਜੀ ਰੂਹ ਨਾਲ ਬੜੀ ਸਵਾਦ ਬਣਦੀ ਏ।
ਅੱਛਾ ਚਲੋ ਠੀਕ ਐ ਫੇਰ ਕਰਦੇ ਆ ਹਨਾ। ਹਾਂਜੀ ਠੀਕ ਐ ਓ ਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅ ਕਾਲੀ